ਹੈਲੋ -ਹੈਲੋ
ਹੈਲੋ
ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਸਤ ਸ੍ਰੀ ਅਕਾਲ ਭੈਣ ਜੀ ਹੋਰ ਕੀ ਹਾਲ ਚਾਲ ਏ।
ਵਧੀਆ ਜੀ ਤੁਸੀਂ ਸੁਨਾਓ
ਠੀਕ ਹੈ
ਹੋਰ ਫੇਰ ਰੋਟੀ ਖਾਲੀ ਖਾਲੀ ਲਈ ਤੁਸੀਂ
ਹਾਂਜੀ ਖਾਲੀ
ਹਾਂਜੀ ਹਾਂਜੀ ਫਿਰ ਤੁਸੀਂ ਕੀ ਬਨਾਇਆ ਸੀ
ਅਜ ਦਾਲ ਬਣਾਈ ਏ।
ਅੱਛਾ ਅੱਛਾ। ਬਹੁਤ ਵਧੀਆ ਗੱਲ ਏ। ਹਾਂਜੀ ਜੀ ਬਿਲਕੁਲ ਗਰਮੀ ਚ ਏਵੇਂ ਈ ਗਰਮੀ ਚ ਏਵੇਂ ਹੀ ਸਿੰਪਲ ਸਾਾਦਾ ਖਾਣਾ ਖਾਣ ਦਾ ਮਨ ਕਰਦਾ।
ਹਾਂਜੀ।
ਹਾਂਜੀ ਹਾਂਜੀ। ਹੋਰ ਤੁਹਾਡੀ ਫੇਰ ਦਿਨਚਰਿਆ ਤੁਹਾਡੀ ਦਿਨ ਤੁਹਾਡ ਪੂਰੇ ਦਿਨ ਚ ਤੁਸੀਂ ਆਪਣਾ ਦੇਨ ਚ ਕੀ ਕੀ ਕਰਦੇ ੳ?
ਸਵੇਰੇ ਸਵੇਰੇ ਪਹਿਲੇ ਮੈਂ ਆਪ ਉੱਠਨਾ ਵਾ। ਉੱਠ ਕੇ ਪਹਿਲੇ ਸਭ ਤੋਂ ਪਹਿਲੇ ਨਾਈ ਧੋਈ ਲੈਣੀ।
ਹਾਂਜੀ ਹਾਂਜੀ।
ਫੇਰ ਉਸ ਤੋਂ ਬਾਅਦ ਅਸੀਂ ਪਾਠ ਪੁਠ ਪਾਠ ਕਰੀਦਾ। ਜਪਜੀ ਸਾਹਿਬ ਦਾ ਪਾਠ ਕਰੀਦਾ।
ਹਾਂਜੀ ਹਾਂਜੀ।
ਵਗੈਰਾ ਕਰਕੇ ਫੇਰ ਮੈਂ ਗੁਰਦੁਆਰੇ ਚ ਫੇਰ ਮੈਂ ਗੁਰਦੁਆਰੇ ਸਾਹਿਬ ਚਲੇ ਜਾਨਾਂ।
ਹਾਂਜੀ ਹਾਂਜੀ।
ਹਾਂਜੀ ਗੁਰਦੁਆਰਾ ਆ ਸਾਹਿਬ ਮੈਂ ਮੈਨੂੰ ਸਭ ਤੋਂ ਵੱਡਾ ਸ਼ੌਕ ਹੈ ਜੀ ਹੁਕਮਨਾਮਾ ਪੜ੍ਹਨ ਦਾ।
ਹਾਂਜੀ ਜੀ ਬਹੁਤ ਵਧੀਆ ਗੱਲ ਏ ਜੀ।
ਜੋ ਫਰਮਾਨ ਏ
ਹਾਂਜੀ
ਉਹ ਮਹਾਰਾਜ ਦਾ ਫਰਮਾਨ ਪੜ੍ਹੀ ਦਾ
ਬਿਲਕੁਲ ਜੀ ਸਾਨੂੰ ਆਪਣੇ ਜਿਹੜੀ ਦਿਨ ਦੀ ਸ਼ੁਰੂਆਤ ਏ ਅਪਨੇ ਮਾਂ ਬਾਪ ਦੇ ਪੈਰ ਛੂਹ ਕੇ ਅਪਨੇ ਮਤਲਬ ਫੇਰ ਅਸੀ ਗੁਰਦੁਆਰੇ, ਮੰਦਰ ਜਿੱਥੇ ਵੀ ਤੁਸੀਂ ਜਾਂਦੇ ਹੋ ਉੱਥੇ ਮੱਥਾ ਟੇਕ ਕੇ ਜੀ ਫੇਰ ਸਾਨੂੰ ਸਾਢੇ ਦਿੰਨ ਦੀ ਸ਼ੁਰੂਆਤ ਕਰਨੀ ਚਾਹੀਦੀ ਬਿਲ ਬਿਲਕੁਲ ਸਹੀ ਗੱਲ ਏ ਤਹਾਡੀ।
ਹਾਂਜੀ ਫੇਰ ਉਸ ਤੋਂ ਬਾਅਦ ਘਰ ਆਨਾਂ। ਘਰ ਨਾਸ਼ਤਾ ਵਗੈਰਾ ਕਰਕੇ ਅਪਨਾ ਫੇਰ ਅਸੀਂ ਕੰਮ ਤੇ ਚਲੇ ਜਾਈਦਾ।
ਅੱਛਾਾਂ ਜੀ ਕੀ ਕੰਮ ਕਰਦੇ ਹਾਂਜੀ ਕੀ ਕੰਮ ਕਰਦੇ ੳ ਤੁਸੀਂ?
ਕੰਮ ਹੈ ਮਸ਼ੀਨ ਤੇ ਅਪਨਾ ਬਰਤਨ ਵਗੈਰਾ ਬਣਾਈ ਦਾ।
ਅੱਛਾ ਅੱਛਾ। ਅੱਛਾ ਅੱਛਾ ਜੀ ਅੱਛਾ ਹਾਂਜੀ ਕ ਕੇਵੇਂ ਭਾਂਡੇ ਤੁਸੀਂ ਕੀ ਕੀ ਭਾਂਡੇ ਬਣਾਦੇ ੳ?
ਜੱਗ ਵਗੈਰਾ, ਪਤੀਲੀ ਵਗੈਰਾ।
ਅੱਛਾ ਅੱਛਾ। ਬਹੁਤ ਵਧੀਆ ਗੱਲ ਏ ਜੀ।
ਹਾਂਜੀ। ਫਿਰ ਸਵੇਰੇ ਜ ਕੰਮ ਤੇ ਜਾਈਦਾ। ਅੱਠ, ਅੱਠ ਵਜੇ ਕੰਮ ਤੇ ਜਾਈਦਾ। ਫਿਰ ਉੱਥੇ ਫਿਰ ਉੱਥੇ ਦਸ ਵੱਜ ਜਾਂਦੇ ਨੇ। ਦਸ ਵਜੇ ਫੇਰ ਅਸੀ ਚਾਹ ਪੀ ਲਈ ਦਾ ਚਾਹ ਦੇ ਨਾਲ ਟੋਸਟ ਸਮੋਸੇ ਵਗੈਰਾ ਕੁਝ ਹੋਣ ਫਿਰ ਆਪਾਂ ਫੇਰ ਆਪਾਂ ਕੰਮ ਲੱਗ ਜਾਇਦੈ। ਫਿਰ ਕੰਮ ਲੱਗ ਕੇ ਫਿਰ ਮੇਰਾ ਬੇਟਾ ਆਉਂਦਾ ਹੈ। ਇੱਕ ਵਜੇ ਉਹ ਦੁਪਹਿਰ ਦੀ ਰੋਟੀ ਲੈ ਕੇ। ਖਾਣਾ ਲੈ ਕੇ ਆਉਂਦਾ ਫਿਰ ਉਹ ਖਾ ਲਈਦਾ ਉਹ ਫੇਰ। ਉਹਦੇ ਵਿੱਚ ਮੈਨੂੰ ਕੜੀ ਚਾਵਲ ਖਾਣਾ ਜ਼ਿਆਦਾ ਪਸੰਦ ਐ। ਕੜੀ ਚਾਵਲ ਨਾਲ ਪਰੌਂਠੇ ਆਲੂ ਵਾਲੇ।
ਹਾਂਜੀ, ਹਾਂਜੀ ਮੇਰੀ ਵੀ ਬਸ ਦਿਨ ਚਰਿਆ ਜੀ ਸਵੇਰੇ ਅਸੀਂ ਵੀ ਛੇ ਇੱਕ ਵਜੇ ਤੱਕ ਉੱਠ ਜਾਈਦਾ ਕਿਉਂਕਿ ਰਾਤੀ ਸੋਣ ਚ ਸਾਡੇ ਲੇਟ ਲੂਟ। ਹੋ ਜਾਂਦੈ।
ਠੀਕ ਏ।
ਧੋ ਕੇ ਸਭ ਸੇ ਪਹਿਲਾ ਕੰਮ ਵਿੱਚ ਆਪਣਾ ਆਪਣਾ ਪੂਜਾ ਪਾਠ ਕਰਕੇ। ਫਿਰ ਸਾਰਿਆਂ ਨੂੰ ਅਸੀਂ ਚਾਹ ਦੇ ਕੇ। ਤੇ ਨਾਸ਼ਤਾ ਬਣਾ ਕੇ ਬੱਚਿਆਂ ਨੂੰ। ਥੋੜੀ ਦੇਰ ਜਾਣਾ ਹੁੰਦਾ ਉਹਨਾਂ ਦਾ ਟਿਫਨ ਟੂਫਨ ਤਿਆਰ ਕਰਕੇ ਫੇਰ ਦੁਪਹਿਰੇ। ਬਾਰਾਂ ਕੁ ਵਜੇ ਫੇਰ ਅਸੀਂ ਦੁਪਹਿਰ ਦਾ ਖਾਣਾ ਬਣਾਉਣ। ਸ਼ੁਰੂ ਕਰ ਦਿੰਦੇ ਹਾਂ ਫਿਰ ਉਸ ਤੋਂ ਬਾਅਦ। ਬਾਰਾਂ ਕੂ ਵਜੇ ਬਣਾਓ ਤੇ ਉਹ ਵੱਜ ਹੀ ਜਾਂਦੇ ਨੇ ਸਾਰੇ ਮਤਲਬ ਆਉਂਦੇ ਨੇ ਰੋਟੀ। ਰੋਟੀ ਖਾਣ ਜੁਆਇੰਟ ਫੈਮਿਲੀ ਹੈ ਸਾਡੀ। ਫੇਰ ਉਸ ਤੋਂ ਬਾਅਦ ਜੀ ਤਿੰਨ ਕੁ ਵਜੇ ਤੱਕ। ਦੁਪਹਿਰ ਤਾਂ ਖਤਮ ਕਰਕੇ ਫੇਰ ਜੀ। ਚਾਰ ਕੁ ਵਜੇ ਫਰ ਅਸੀਂ ਚਾਹ ਚਾਹ ਚੂ ਪੀਂਦੇ ਹਾਂ। ਫੇਰ ਆਪਣਾ ਜਿਹੜਾ ਜੀ ਸਾਡਾ ਕੰਮ ਥੋੜਾ। ਸ਼ਾਮ ਤਰਪਾਈਆਂ ਵਗੈਰਾ ਬੱਚੇ ਕੱਪੜੇ ਕੁਪੜੇ ਸੀ ਆਦੇ ਨੇ। ਉਹ ਦੇਖੀਦਾ ਕੋਈ ਥੋੜਾ ਬਹੁਤਾ। ਕੰਮ ਹੋ ਜੇ ਫੇਰ ਅਸੀਂ ਉਹ ਕੰਮ ਕਰੀ ਦਾ। ਫਿਰ ਜੀ ਸ਼ਾਮੀ ਫੇਰ ਪੰਜ। ਵਜੇ ਤੱਕ ਬੱਚਿਆਂ ਨੂੰ ਪੜ੍ਹਾਉਣ ਦਾ ਈ ਜੀ ਆਪਣੇ ਬੱਚੇ। ਮੇਰੇ ਜਿਹੜੇ ਦਰਾਣੀ ਦੇ ਬੱਚੇ ਨੇ ਉਹਨਾਂ ਨੂੰ। ਮੈਂ ਪੰਜ ਤੋਂ ਸੱਤ ਪੜ੍ਹਾ ਦਿੰਦੀ ਹਾਂ ਫੇਰ ਮੂੰਹ ਹੱਥ। ਹਾਂਜੀ, ਹਾਂਜੀ ਫੇਰ ਮੂੰਹ ਹੱਥ ਧੋ ਕੇ ਰਹਿਰਾਸ ਸਾਹਿਬ ਦਾ। ਪਾਠ ਕਰਕੇ ਫਿਰ ਜੀ ਪਾਠ ਕਰਕੇ ਆਰਤੀ ਕਰਕੇ ਫਿਰ ਅਸੀਂ। ਰਾਤ ਦੇ ਖਾਣੇ ਦੀ ਤਿਆਰੀ ਕਰਦੇ ਹਾਂ। ਰਾਤੀ ਖਾਣਾ ਖੁਣਾ ਖਵਾ ਕੇ ਜੀ ਫੇਰ ਦੱਸ। ਰਾਤ ਦੇ ਖਾਣੇ ਚ ਜ ਜ਼ਿਆਦਾਤਰ ਅਸੀਂ ਹਲਕਾ ਫੁਲਕਾ ਹੀ ਬਣਾਉਦੇ ਹਾਂ। ਦਾਲ ਚੌਲ ਹੋ ਗਏ ਖਿਚੜੀ ਹੋ ਗਈ। ਰਾਤੀ ਅਸੀਂ ਬਿਲਕੁਲ ਹਲਕਾ ਖਾਣਾ ਖਾਂਦੇ ਹਾਂ। ਉਹ ਕਹਿੰਦੇ ਨੇ ਰਾਤ ਦਾ ਖਾਣਾ ਜਿਹੜਾ ਸਾਨੂੰ ਹਲਕਾ ਹੀ ਰੱਖਣਾ ਚਾਹੀਦਾ।
ਪਕੌੜੇ ਵਗੈਰਾ ਨਹੀਂ ਖਾਣੇ ਚਾਹੀਦੇ ਨੇ।
ਨਹੀਂ ਜੀ ਨਹੀਂ ਅਸੀਂ ਇਹ ਸਭ ਦੁਪਹਿਰੇ ਹੀ ਖਾਂਦੇ ਹਾਂ। ਕਿਉਂਕਿ ਦੁਪਹਿਰੇ ਜੀ। ਰਾਤੀ ਤੇ ਅਸੀਂ ਬਾਹਰ ਅਗਰ ਖਾਵਾਂਗੇ। ਸੋ ਜਾਂਦੇ ਹਾਂ ਕਈ ਵਾਰੀ ਸਾਨੂੰ ਦਿੱਕਤ ਹੋ ਜਾਂਦੀ ਹੈ। ਹਾਂ ਜੀ।
ਅੱਛਾ ਦਿਨ ਚ ਚਾਹ ਕਿੰਨੀ ਵਾਰੀ ਪੀਂਦੇ ਆ?
ਹਾਂਜੀ ਅਸੀਂ ਜੀਚਾਹ ਤੇ ਅਸੀਂ। ਬਸ ਇੱਕ ਵਾਰੀ ਸਵੇਰੇ ਤੇ ਇੱਕ ਵਾਰੀ ਅਸੀਂ ਸ਼ਾਮੀ ਚਾਹ ਪੀਂਦੇ ਹਾਂ। ਜ਼ਿਆਦਾ ਅਸੀਂ ਚਾਹ ਨਹੀਂ ਪੀਂਦੇ ਕਿਉਂਕਿ ਚਾਹ ਜਿਹੜੀ ਹੈ ਸਾਡੇ ਸਰੀਰ ਨੂੰ ਨੁਕਸਾਨ ਦਿੰਦੀ ਹੈ।
ਹੋਰ ਹੋਰ ਤੁਹਾਡੇ ਘਰ ਇਸ ਟਾਈਮ ਕੌਣ ਕੌਣ ਹੈਗੇ ਨੇ।
ਹਾਂਜੀ ਤੇ ਸਾਡਾ ਪੂਰਾ ਜਇੰਟ। ਜੋਇਟ ਪਰਿਵਾਰ ਏ ਸਾਡਾ। ਹਾਂਜੀ ਮੇਰੇ ਦੋ ਦਿਓਰ ਨੇ।
ਹੈਂ ਦਿਓਰ ਕਿਥੋਂ ਆ ਗਏ ਤੁਹਾਡੇ ਹੋਰ ਮੰਮੀ ਡੈਡੀ ਤੋਂ ਇਲਾਵਾ ਤਾਇਆ ਤਾਈ ਕੁਛ ਹੋਰ ਤਾਏ ਦੀ ਕੁੜੀਆਂ ਕੋਈ
ਹਮ ਹਾਂਜੀ ਉਹ ਮੇਰੇ ਪੇਕੇ ਇੱਕ ਨੇ ਜੀ ਸਭ ਮੇਰੀ ਤਾਈ ਤਾਏ ਤਾਇਆ ਇੱਕ ਉੱਥੇ ਕੁੜੀਆਂ ਨੇ ਮੇਰੀ ਤਾਏ ਦੀਆਂ ਕੁੜੀਆਂ ਨੇ
ਭੈਣਾ ਹੋਈ ਆ
ਹਾਂਜੀ ਹਾਂਜੀ ਭੈਣਾਂ ਹੈਗੀਆਂ
ਵੱਡੀ ਤਾਈ ਦੀ ਵੱਡੀ ਤਾਈ ਦੀ ਏਕ ਕੁੜੀ ਹੈਗੀ ਹੈ
ਹਾਂ ਉਹ ਕੀ ਕਰਦੀ ਹੈ
ਕੁਛ ਨੀ ਜੀ ਤੁਸੀ।
ਹਾਂਜੀ ਹੈਲੋ ਉਹ ਕੀ ਕਰਦੀ ਏ।
ਹੈਲੋ ਹਾਂਜੀ ਹਾਂਜੀ ਹਾਂਜੀ।
ਉਹ ਕੀ ਕਰਦੀ
ਹਾਂਜੀ।
ਘਰ ਦਾ ਹੀ ਕੰਮ ਕਰਦੀ ਏ।
ਹਾਂਜੀ ਬਸ ਜੀ ਸਾਰੇ ਘਰ ਦਾ ਹੀ ਕੰਮ ਕਰਦੇ ਨੇ।
ਅੱਛਾ ਜੀ। ਹੋਰ
ਹਾਂਜੀ ਹਾਂਜੀ ਹੋਰ ਜੀ ਬਹੁਤ ਵਧੀਆ ਹਾਂਜੀ ਜੀ ਬਹੁਤ ਵਧੀਆ।
ਹਾਂਜੀ।
ਤੁਸੀਂ ਇੰਨੀ ਵਧੀਆ ਗੱਲ ਕਰ ਰਹੇ ਹੋ ਮੈਂ ਬੜੀ ਖੁਸ਼ੀ ਹੋ ਮੈਨੂੰ ਬੜੀ ਖੁਸ਼ੀ ਹੋ ਰਹੀ ਏ।
ਜਿਹੜੀ ਉਹ ਤਾਏ ਦੀ ਉਹਨੂੰ ਕੀ ਕਹਿੰਦੇ ਓ ਤੁਸੀਂ।
ਕੁਛ ਨੀ ਕਹਿੰਦੇ ਜੀ ਅਸੀਂ ਉਹਨੂੰ।
ਅੱਛਾ। ਹੋਰ ਹੋਰ ਹੋਰ ਕੀ ਹੈ ਹੋਰ ਦਿਨ ਚ ਕੀ ਕੀ ਕਰਦੇ ਹੋ।
ਬਸ ਜੀ ਸੂਟ ਸਾਟ ਆਂਦੇ ਨੇ ਥੋੜੇ ਉਹ ਸੀ ਲੈਂਨੇ ਆ।
ਹਾਂਜੀ
ਥੋੜੇ ਸੂਟ ਸਾਟ ਆਂਦੇ ਨੇ ਜੀ ਉਹ ਸੀ ਲੈਂਦੇ ਆ ਸਵਾਈ ਦੇ
ਅੱਛਾ ਮੈਨੂੰ ਕੀ ਜੀ ਜ਼ਰੂਰੀ ਹੈ ਜੀ ਕੰਮ ਵੀ ਕਰਨਾ ਜ਼ਰੂਰੀ ਹੈ
ਬਿਲਕੁਲ ਜੀ ਬਿਲਕੁਲ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ ਮਿਹਨਤ ਤੋਂ ਬਿਨਾ ਕੁਛ ਨਹੀਂ ਹੈ
ਅੱਛਾ ਤੁਹਾਡੇ ਡੈਡੀ ਕੀ ਕੰਮ ਕਰਦੇ ਨੇ।
ਸਾਡੇ ਡੈਡੀ ਜੀ ਤਾਂ। ਫੈਕਟਰੀ ਚ ਲੱਗੇ ਨੇ ਜੀ ਓਹ ਕਿਸੀ ਬਾਲਟੀ ਬਣਾਂਦੇ ਨੇ।
ਅੱਛਾ ਹੋਰ ਮੰਮੀ ਤੁਹਾਡੇ।
ਹਾਂਜੀ ਹਾਂਜੀ।
ਮੰਮੀ।
ਮੰਮੀ ਜੀ ਸਾਡੀ ਹਾਊਸ ਹੀ ਵਾਈਫ ਨੇ।
ਹਾਊਸ ਵਾਈਫ। ਹੋਰ
ਹਾਂਜੀ ਹਾਂਜੀ ਬਸ ਜੀ ਦੋ ਭਰਾ ਨੇ ਜੀ ਮੇਰੇ ਦੋ ਭਰਾ ਨੇ।
ਹਾਂਜੀ।
ਦੋ ਭਰਾ ਹਾਂਜੀ ਹਾਂਜੀ। ਹੈਲੋ।
ਹੈਲੋ।
ਹੈਲੋ ਹਾਂਜੀ।
ਹੈਲੋ।
ਹੈਲੋ ਹਾਂਜੀ ਤੁਹਾਡੀ ਵਾਜ ਤੁਹਾਡੀ ਆਵਾਜ਼ ਘੱਟ ਘੱਟ ਕੇ ਆਂਦੀ ਏ। ਨੈਟ ਹਾਂਜੀ ਨੈਟ ਵਰਕ। ਹਾਂਜੀ ਲਗਦਾ ਤੁਹਾਡੇ ਟਾਵਰ ਨਹੀਂ ਆ ਰਹੇ ਹੈਲੋ। ਹੈਲੋ ਹਾਂਜੀ ਮੈਂ ਕਿਹਾ ਤੁਹਾਨੂੰ ਡੇਕ। ਤੁਹਾਡੀ ਆਵਾਜ਼ ਨਾ ਕੱਟ ਕੱਟ ਕੇ ਆਉਂਦੀ। ਨੈਟਵਰਕ ਦੀ ਦਿੱਕਤ ਲੱਗਦੀ ਹੈ ਮੈਨੂੰ ਥੋੜ੍ਹੀ ਤੁਹਾਡੇ।
ਹਾਂਜੀ ਅੱਛਾ ਹੋਰ ਕੀ ਕਰਦੇ ਤੁਸੀਂ।
ਬਸ ਜੀ ਮੈਂ ਕਿਹਾ ਕਿਵੇਂ ਹੋਣੇ ਸੀ ਬਸ। ਰੋਟੀ ਰੋਟੀ ਖਾ ਕੇ ਮਾੜਾ ਸੈਰ ਕਰ ਰਿਹਾ ਸੀ। ਰਾਤੀ ਵੀ ਥੋੜਾ ਖਾਣਾ ਪਚਾ ਕੇ ਹੀ ਸੋਈ ਦਾ।
ਹਾਂਜੀ। ਇੱਕ ਇੱਕ ਕਿਲੋਮੀਟਰ ਤੇ ਦੂਰੀ ਜਾਂ ਦੋ ਕਿਲੋਮੀਟਰ ਕਿੰਨੇ ਕਿਲੋਮੀਟਰ ਜਾਂਦੇ ਆ।
ਬਸ ਜੀ ਇੱਕ ਕਿਲੋਮੀਟਰ ਤੱਕ ਹੀ ਜਾਂਦੇ ਹਾਂ ਬਸ।
ਹਾਂਜੀ, ਤੇ ਉਸਤੋਂ ਬਾਅਦ ਰਾਤੀ ਸੋਣ ਵੇਲੇ ਕੇੜਾ ਪਾਠ ਕਰਦੇ ਓ ਤੁਸੀ?
ਰਾਤੀ ਸੋਣ ਵੇਲੇ ਜੀ ਨਾਈਮ ਨੀ ਲੱਗਦਾ ਜੀ, ਵੈਸੇ ਤੇ ਸੋਏਲਾ ਸਾਹੇਬ ਦਾ ਪਾਠ ਹੁੰਦਾ, ਲੇਕਿਨ ਅਸੀਂ ਨੀ ਕਾਰ ਆਂਦੇ।
ਹਾਂਜੀ।
ਕਯੋਂਕਿ, ਲੇਟ ਓ ਜਂਦੈ ਬੋਤ।
ਹਾਂਜੀ।
ਹਾਂਜੀ-ਹਾਂਜੀ, ਹਾਂਜੀ ਜੀ ਬੌਹਤ ਵਧੀਆ, ਹੋਰ ਤਾਡੇ ਸਭ ਘਾੱਰ ਬੱਚੇ-ਬੁੱਚੇ ਸਬ ਠੀਕ ਨੇ?
ਸਭ ਠੀਕ ਨੇ, ਬੱਚੇ ਪਰਿਵਾਰ ਸਭ ਠੀਕ ਏ। ਹੁਣ ਮੇਰੇ ਬੇਟੇ ਨੇ ਕਮਰੇ ਵਿੱ ਆਪਣੀ ਦਾਦਾ ਦਾਦੀ ਦੀ ਦੋ ਫੋਟੋਆਂ ਲਗਾਈਆਂ ਉਹਨਾਂ ਨੇ।
ਹਾਂਜੀ ਜੀ ਬੋਤ ਵਦੀਆ ਗਾੱਲ ਏ ਜੀ।
ਹਾਂਜੀ ਬੈਠਕ ਦੇ ਵਿੱਚ ਐ, ਅਪਨਾ ਦਾਦੇ-ਦਾਦੀ ਦੀ ਫੋਟੋ ਲਗਾਓ, ਤੇ ਓਨਾਂ ਨੇ ਲਗਾਈ ਹੈ ਤੇ, ਮੈਨੂੰ ਤੇ ਅਪਨੀ ਦਾਦੀ ਦੀ ਯਾਦ ਆ ਗਈ।
ਹਾਂਜੀ ਹਾਂਜੀ ਚਲੋ ਠੀਕ ਹੈ ਜੀ ਮੈਂ ਤੁਹਾਨੂੰ। ਹਾਂਜੀ ਹਾਂਜੀ ਮੈਂ ਤੁਹਾਨੂੰ ਕਰਾਂਗੀ ਜੀ ਫੋਨ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।